ਹੈਲੋ-ਹੈਲੋ।
ਜੀ।
ਸਤਿ ਸ੍ਰੀ ਅਕਾਲ ਜੀ।
ਕੀ ਹਾਲ? ਚਾੱਲ ਏ?
ਵਧ
ਉਹ ਹਾਲ? ਸਤਿ ਸ੍ਰੀ ਅਕਾਲ। ਜੀ।
ਸਤਿ ਸ੍ਰੀ ਅਕਾਲ ਜੀ।
ਸਤਿ ਸ੍ਰੀ ਅਕਾਲ ਜੀ ਮੇਰੀ ਆਵਾਜ਼ ਨੀ ਆ ਰਹੀ ਕੀ? ਹਾਂ ਨਹੀਂ ਅਜੇ ਨਹੀਂ ਕੀਤਾ। ਹਾਂਜੀ-ਹਾਂਜੀ ਮੈਂ ਹੁਣੇ ਰੁਕ ਕੇ ਕਰਾਂਗੇ ਆਪਾਂ। ਮੰਮਾ ਟਰੀਟ ਕਰ ਰਿਹਾ ਹਾਂਜੀ ਹੋਰ ਤੁਸੀਂ ਦੱਸੋ? ਦੱਸੋ ਕੀ ਕਰ ਰਹੇ ਹੋ ਹੂੰ।
ਕੁਛ ਨੀ ਬਸ ਏਦਾਂ ਹੀ ਬੈਠੀ ਸੀ ਲੰਚ ਕਰਕੇ ਮੈਂ ਸੋਚਿਆ ਵੀ ਤੁਹਾਡੇ- ਤਾਡ ਨਾਲ ਗੱਲਾਂ ਬਾਤਾਂ ਕਰ ਲਈਏ? ਹੁਣ ਮੈਂ ਫਰੀ ਹੋਈ ਸੀ ਲੰਚ?
ਸਹੀ ਗੱਲ ਏ ਅੱਛਾ ਜੀ। ਠੀਕ ਵੀ ਨਾ ਨਹੀਂ ਅਸੀਂ ਲੋਕੀ ਪੇਕੇ ਆਣੇ ਹਾਂ ਨਾ ਤੇ ਸਾਡਾ ਰੂਟੀਨ ਚੇਂਜ ਹੋ ਜਾਂਦਾ। ਤੇ ਘਰ ਰਹਿਣੀ ਨਾ ਤੇ ਮੇਰਾ। ਤੁਸੀ ਸਵੇਰੇ? ਸਾਢੇ ਛੇ ਵਜੇ ਉਠੋ। ਨਾਉ। ਪਾਠ ਕਰੋ ਫੇਰ ਇਹੋ ਚਾਹ। ਬਣਾਓ? ਮਤਲਬ ਉਹੋਏ ਵੱਡੇ ਪਾਪਾ।
ਸਹੀ ਆ।
ਹੂੰ-ਹੂੰ ਫੇਰ ਉਹਨਾਂ ਦਾ ਖਾਣਾ ਵਾਣਾ ਤੁਹਾਨੂੰ ਪਤਾ ਉੱਥੇ ਬਜ਼ੁਰਗ ਬਹੁਤ ਟਾਈਮ ਟੂ ਟਾਈਮ। ਲਿਮਿਟ ਆ ਐਟੇ ਟਾਈਮ 'ਤੇ ਖਾਣਾ ਰੇਡੀ ਹੋਣਾ ਚਾਹੀਦਾ ਹੈ? ਹੂੰ।
ਹਾਂਜੀ ਇਹ ਤਾਂ ਹੈ।
ਨਹੀਂ ਹੋਣਾ ਚਾਹੀਦਾ ਐਨੇ ਟਾਈਮ ਤੇ ਡਿਨਰ ਰੈਡੀ ਹੋਣਾ ਚਾਹੀਦਾ ਹੈ ਫੇਰ ਅਸੀਂ ਲੋਕ ਵੀ ਨਾ ਸਾਢੇ ਸੋ ਸੋਹਰੇ ਘਰ ਵਿੱਚ ਨਾ ਜਲਦੀ ਖਾ ਲੈਦੇ
ਅੱਛਾ
ਦੇ ਨੇ ਰੋਜ਼ ਡਿਨਰ ਸਭ ਜਲਦੀ ਕਰ ਲੈਂਦੇ ਨੇ ਅ ਔਰ ਅਸੀਂ ਲੋਕ ਫਿਰ
ਦੀ ਆਏ
ਆ ਗਏ ਸਾਡਾ ਰੋਟੀ ਦਾ ਨਾ
ਹਾ ਹਾ
ਸਾਡੇ ਤ੍ਰੈ ਸਾਢੇ ਤੈ ਫੇਰ ਜਿਨ੍ਹਾਂ ਸਾਡਾ ਸਾਢੇ ਗਿਆਰਾਂ ਪੋਣੇ ਏ ਬਾਰਾਂ ਵਜੇ, ਐਵੇਂ ਹੀ ਹੁੰਦਾ ਕਿਉਂਕਿ ਕਿੰਜ ਚੇਂਜ ਹੋ ਜਾਂਦੇ, ਮੰਮਾ ਜੋਬ ਕਰਦੇ ਨਾ ਹਾਂ ਐੱਡ ਕਰਦੇ ਆਂ, ਫੇਰ ਉਸ ਤੋਂ ਬਾਅਦ ਵੀ ਕਰਦੇ ਆਂ ਕਿਉਂਕਿ ਫਿਰ ਚਲ, ਮਾਂ ਦੀ ਗਲੀ ਲੰਚ। ਕਰੀਏ ਨਾ, ਮੰਮਾ ਨਾਲ ਈ ਲੰਚ ਕਰੋ ਤੇ ਜ਼ਿਆਦਾ ਅੱਛਾ ਲੱਗਦਾ ਕਿ ਬੈ ਸਾਰੇ ਇਕੱਠੇ ਬਹਿ ਕੇ ਇੰਜੋਏਮੈਂਟ ਕਰੀਏ। ਕਦੇ ਮੇਰੀ ਭੈਣ ਬੁੜੀ, ਔ ਕਹੇਗੀ ਮਾਸੀ, ਹਾਂਜੀ ਮਾਸੀ ਸੀਮਤ ਤੁਹਾਡੇ ਵਾਸਤੇ ਇਹ ਬਣਾ ਲਿਆ। ਹਾਂ ਗੀ ਤੁਸੀਂ- ਨਾ ਲੋ ਅੱਛਾ ਆਰਾਮ ਨਾਲ ਬੈਠ ਕੇ ਸਾਰਾ ਪਰਿਵਾਰ ਲੰਚ ਕਰਦਾ। ਹੋਰ। ਔਰ ਹੋਰ ਕੀ ਲੰਚ ਕਰੀਏ। ਫਿਰ ਸ਼ਾਮ ਦਾ ਪ੍ਰੋਗਰਾਮ, ਫਿਰ, ਹਾਂਜੀ। ਫਿਰ ਸ਼ਾਮ ਦਾ ਪ੍ਰੋਗਰਾਮ ਰੇਡੀ ਕਰਨਾ ਮੂਵੀ ਜਾਣਾ ਜਾਂ ਸ਼ੋਪਿੰਗ ਤੇ ਜਾਣਾ ਯਾਂ
ਅੱਛਾ।
ਬਾਹਰ ਇਆਂ ਪਿਕਨਿਕ ਕਰਨ ਜਾਣਾ ਤੇ ਇਹੀ ਸਭ ਸੋਚਦੇ ਰਹਿੰਨੇ ਆ ਕਿੱਥੇ ਜਾਈਏ?
ਚਲੋ ਵਧੀਆ ਏ। ਛੁੱਟੀਆਂ ਏ ਤਾਂ ਕਰਕੇ ਫਿਰ ਘੁੰਮ ਫਿਰ ਲੈਂਦਾ।
ਹਾਂ, ਬਸ ਇੱਥੇ ਹੀ ਫਿਰ ਉਹਨੇ ਸੋਚ ਜੈਕ ਚਲੋ। ਆਪਣਾ ਆਰਾਮ ਨਾਲ ਸ਼ਾਮ ਦੀ ਮੂਵੀ ਜਾਨਗੇ ਥੋੜਾ ਆਰਾਮ ਨਾਲ ਮੂਵੀ ਵਗੈਰਾ ਦੇਖ ਕੇ। ਜਾਵੇਂਗੇ। ਔਰ ਆਪਣਾ ਬਾਹਰ ਹੀ ਲੰਚ ਕਰ ਰਾਤ ਰਾਤੀ ਡਿਨਰ ਹਾਂਜੀ ਹੋਰ
ਅੱਛਾ।
ਬਸ ਐ ਤਾਂ ਸ ਘਰ ਸੁਰ ਘਰ ਤੋਂ ਐ। ਸੋਹੁਰੇ ਘਰ ਆਣ ਤੋਂ ਬਾਅਦ ਹਾਂ, ਔਰ ਇਥੇ ਜਾਣਾ ਉਥੇ ਜਾਣਾ ਸਾਰਾ ਪ੍ਰੋਗਰਾਮ ਹੀ ਇਥੇ ਪੇਕੇ ਆ ਕੇ ਸਾਰਾ ਡਿਸਾਈਡ ਹੁੰਦਾ। ਹੁਣੇ ਬੇਟਾ ਆਇਆ ਸੀ ਮੈਂ ਨਾਲ ਆਇਆ ਸੀ। ਜ ਨਾਨੀ ਲੈ ਇੱਥੇ ਆਇਆ ਤੇ ਪਾਣੀ ਚੇਂਜ ਹੋਇਆ ਤਾਂ ਉਹੀਉ। ਬੁਖਾਰ ਲੱਗ ਗਿਆ।
ਲੈ। ਆਹੀ ਆ ਗਰਮੀ ਚ ਦਾ ਨਾ ਬੋਵੀ। ਗਰਮੀ ਚ ਤਾਂ ਏਦਾਂ ਈ ਹੁੰਦਾ ਬਸ।
ਪਾਣੀ ਚੇਂਜ ਹੁੰਦਾ ਫਿਰ ਨਾ ਬੱਚਿਆਂ ਨੂੰ ਕਿ ਚਲੋ ਫਿਰ ਸਲੇਰ ਦਾ ਪਾਣੀ ਪੀ ਲੋ। ਇਹ ਐ ਇਕਵਾ ਗਾਰਡ ਦੀ ਛੂਟ ਕਰਦਾ ਕਿਸੇ ਨੂੰ ਕਿਸੇ ਨੂੰ ਅ ਹਰ ਤਰ੍ਹਾਂ ਤਰ੍ਹਾਂ ਦੇ ਹੂਨ ਫਿਲਟਰ ਤੁਹਾਨੂੰ ਪਤਾ ਹੀ ਹੈ ਉਹ ਸੀ ਦਾ ਫਿਲਟਰ ਵੀ ਉਹ ਕੋ ਕੋਇਲ ਗਯਾ ਉਹ ਲੱਗ ਗਿਆ ਫਿਲਟਰ ਹੋਣ ਵਾਸਤੇ ਕੋਇਲ ਕੋਇਲ ਸਰਦੀਆਂ ਦੀਆਂ ਨੇ ਇਸ ਸਿਰ ਕਿ ਤੇ ਹੋ ਹੀ ਜਾਂਦਾ ਬੱਚਿਆਂ ਨੂੰ ਪਾਣੀ ਪਾਣੀ
ਇ ਦ ਤੱਕ ਨਾ ਹਮੇਸ਼ਾ ਚਾਇ ਕੁਛ ਨਾ ਕੁਛ ਪਾਣੀ ਚਾਹੀਦਾ ਹੁੰਦਾ ਨਾ ਕਦੇ ਬੁਖਾਰ ਤੇ ਕਰਦੇ ਕੀ ਦਿੱਕਤ ਹੋਨ ਲੱਗਦੀ ਹੈ
ਹਮ ਹਮ ਮ
ਆਹੀ ਮੈਂ ਰਖਦੀ ਹਾਂ ਮੈਂ ਹਾਂ ਦੋ ਤਿੰਨ ਸਾਲਾਂ ਬਾਅਦ ਆਯਾ ਹਨੇ ਨੂੰ ਮਿਲਨ ਮ ਮੈਂ ਕਿਹਾ ਕੱਲ ਪਰਸੋਂ ਸ ਜਾਣਾ ਤੇ ਮੈਂ ਕਿਹਾ ਠੀਕ ਹੋਇਆ ਹ
ਹਾਂ ਸਹੀ ਗੱਲ ਆ
ਛਨ ਏਹੀ ਹੁੰਦਾ
ਹੋਰ ਫਿਰ
ਬਾਰ ਦਾ ਕੁਛ ਨਹੀਂ ਬਸ ਬਾਰ ਦਾ ਕੁਛ ਮੈਂ ਮੈਂ ਅਜੇ ਨਾ ਉਹ ਚੀਲਾ ਬਣਾਉਣ ਜਾ ਰਹੀ ਹਾਂ
ਅੱਛਾ
ਅ ਬੇਸਨ ਦਾਲ
ਜੀ ਸੂਜੀ ਦਾ ਚੀਲਾ ਪਤਾ ਚਿਕਨ ਬਨਨਾ ਹੈ। ਕਿ ਮੈਂ ਸੂਜੀ-ਸੂਜੀ ਲਈ ਉਹਨੂੰ ਥੋੜਾ ਸਾਫ਼ ਕਰ ਲੈਣੀ ਕਿਉਂਕਿ ਪੈਕੇਟ ਚ ਆਂਦੀ ਏ ਨਾ, ਉਹਨੂੰ ਥੋੜਾ ਛਾਣ ਲੈਣੀ ਕਿਉਂਕਿ ਪੈਕੇਟ ਵਾਲੀ ਸੁੱਜੀ ਚ ਕਈ ਵਾਰ ਹੁੰਦਾ ਨਾ ਕਾਫੀ ਮਤਲਬ ਪੈਕੇਟ ਹੋਏ ਜਾ ਉਹਨੂੰ ਛਾਣ ਕੇ ਨਾ ਫਿਰ ਕੀ ਕੀਤਾ। ਮੈਂ ਉਹਨੂੰ ਥੋੜਾ ਛਾਂਛ ਵਿੱਚ ਦਹੀਂ ਹੁੰਦੀ ਨਾ ਦਹੀਂ ਦਹੀਂ ਚ ਭਿਗੋ ਕੇ ਹਲ ਥੋੜਾ ਸਾ ਨਮਕ ਪਾ ਕੇ ਰੱਖ ਦੇ। ਤੇ ਘਰ ਪਹੁੰਚੇ। ਹਾਂਜੀ, ਫਿਰ ਹੁਣ ਕੀ ਕਰਾਂਗੀ ਹਲਕਾ ਜਾਂ ਮਿਕਸੀ ਚ ਪੀ ਲਾਂਗੀ ਥੋੜਾ ਪਤਲਾ ਓ ਉਹਦਾ ਹਲਕਾ ਜਿਹਾ ਪੀਸ ਲਾਗੀ।
ਹਾਂ ਹਾਂ।
ਪੀਸ ਕੇ ਫਿਰ ਉਹਦੇ ਚ ਨਾ ਥੋੜ੍ਹੀ ਜਿਹੀ ਥੋੜੇ ਸੇ ਥੋੜੀ ਸੀ ਹਰੀ ਮਿਰਚੀ, ਥੋੜਾ ਧਨੀ ਜਾਂ ਐ ਸਭ ਪਾ ਕੇ ਨਾ ਅੱਛੀ ਤਰ੍ਹਾਂ ਫੇਟ ਲਾਂਗੀ। ਫੇਟਣੇ ਤੋਂ ਬਾਦ ਰਾਗ
ਹੂੰ।
ਥੋੜੀ ਦੇਰ ਤੱਕ ਥੋੜੀ ਦੇਰ ਤੱਕ ਰੱਖ ਕੇ ਫਿਰ ਉਹਨੂੰ ਕੀ ਕਰਾਂਗੀ।
ਹਾਂ।
ਜੀ ਹਲਕਾ ਸਾ ਫਿਰ ਬਣਾਉਣ ਲੱਗੇ ਨਾ ਹਲਕਾ ਸਾ ਥੋੜਾ ਸਾ ਸੋਡਾ ਪਾ ਲੈਣੀ ਹੈ ਜਰਾ ਸਾ ਇੱਕ ਚੁਟਕੀ ਮੀਠਾ ਸੋਡਾ।
ਅੱਛਾ, ਹੂੰ।
ਕਿ ਪਾ ਕੇ। ਤੇ ਹੋਰ ਹੋਵਾਂਗੀ ਨਾ। ਤੇ ਕੀ ਕਰਾਂਗੀ। ਹਲਕਾ ਤਲ ਜਦ ਨੋਨ ਸ ਚਿੱਕ ਦਾ ਤਵਾ ਹੈ ਨਾ। ਹਲਕਾ ਜਾ ਉਹਨੂੰ ਪਾਣੀ ਪਾ ਕੇ ਤੇ ਹਲਕਾ ਜਾ ਤੇਲ ਮਲ ਕੇ ਉਹਨੂੰ ਹਲਕਾ ਜਿਹਾ ਪਾਣੀ ਪਾ ਕੇ ਤੇ ਉਹਨੂੰ ਥੋੜਾ ਸੁਕਾ ਉਹਨੂੰ ਥੋੜਾ ਉਹ ਥੋੜਾ ਕੱ ਕੱਪੜੇ ਨਾਲ ਪੂੰਜ ਲਓ। ਮਿਰਚ ਡਾਲ ਕੇ ਨਾ ਹਲਕਾ ਜਾ ਕੜਛੀ ਨਾਲ ਨਾ ਹਿਲਾ ਕੱੜਛੀ ਨਾਲ ਈ ਲਾ ਕੇ ਨਾ ਚਿਕਨ ਡੋਸਾ ਬਣਾਈਦਾ ਨਾ।
ਅੱਛਾ
ਆਹ, ਇੱਕ ਹਰੀ ਚਟਨੀ ਨਾਲ ਖਾਇਆ ਸੋਸ ਨਾਲ ਖਾ ਲੈਂਦੇ ਆਂ। ਕਿਉਂਕਿ ਕਈ ਲੋਕ ਹੁੰਦੇ ਨਾ ਕਿ ਬਈ ਦਿਹਾ ਸਬਜ਼ੀ ਰੋਟੀ ਚਾਹੀਦੀ ਹੈ, ਅਸੀਂ ਕੁਛ ਵੀ ਬਣਾ ਲੈਂਦੇ ਆਂ।
ਚਲੋ ਵੱਧੀ ਵਧੀਆ ਹੋਰ ਕੀ ਹਲਕਾ ਫੁਲਕਾ ਗਰਮੀ ਚ ਤਾਂ ਨਾ ਹੂੰ, ਹੂੰ, ਹੂੰ, ਹੂੰ
ਰੋਟੀ ਖਾਂਦੇ ਬੱਚੇ ਆਖਦੇ ਨੇ ਦਾਲ ਚਾਵਲ ਬਣਾਲੋ ਤੇ ਉਹਨਾਂ ਨੂੰ ਦਾਲ ਚਾਵਲ ਵੀ ਬਣਾ ਦਈਦਾ ਬਈ ਜੋ ਬੱਚ ਬੱਚਿਆਂ ਨੂੰ ਤਾ ਬਣਾ ਦਈਦਾ ਕੁਛ। ਕੱਲ ਤੂੰ ਪਤਾ ਹੈ ਬਈ ਬੱਚੇ ਦੀ ਉਹ ਪਸੰਦ ਹੁੰਦੀ ਉਈਓ ਖਾਂਦੇ ਨੇ।
ਸਹੀ ਗੱਲ
ਬਾਹਰ ਲਿਆ ਵਧੀਆ ਫਿਰ, ਆਜਾ। ਹਰੀ ਚੱਟਣੀ, ਹਰੀ ਚੱਟ ਨੀ ਥੋੜਾ ਅਗਰ ਅਛ ਸੋਸ ਹੀ ਹੈ ਸੋ ਖਾਲਾਂਗੇ ਤੇ ਬੱਚੇ ਸੋਸ ਨਾਲ ਖਾਲਾਂਗੇ ਨਈ ਆਈ ਨੀ ਆਈ ਧਨੀਆ ਵਾਲੀ ਚੱਟ ਚਟਨੀ ਬਣਾਉਣ ਆਂਦਾ ਨਾ ਮਰਚ ਚਾ ਔਰ ਅਦਰਕ, ਔਰ ਥੋੜਾ ਲੱਸਨ ਔਰ ਪਿਆਜ਼ ਔਰ ਖਟਾਈ ਪਾ ਕੇ ਪੀਸ ਦਿੰਨੀ ਆਂ, ਹਾਂਜੀ ਉਹ ਵੀ
ਅੱਛ
ਨੀ ਬੜੀ ਕੱਚੇ ਆ।
ਚਲੋ ਵਧੀ
ਕੱਚਾ ਅੰਬ ਥੋੜੇ ਤੇ ਹੈ ਵੀ ਖਟਾ ਕੁਟਣੀ ਚਾਹੀਦੀ ਹਾਰ ਕੇ ਅਸੀਂ ਹਟਾ ਕਚਿਹਰੀ ਹੁੰਦੀ ਹੈ। ਚੱਲੋ ਤੇ ਜਦ ਖਾਣ ਪੀਣ ਹੁੰਦਾ ਨਾ ਤੇ ਇਹ ਸਭ ਆਦੇਂ ਨੇ ਕਿ ਮੰਮੀ ਇਹ ਸਭ ਬਣਾ ਦੋ ਤੋ ਖਾ ਲੇਗੇ ਤੋ ਹਮਾਰਾ ਡਿਨਰ ਹੋ ਜਾਏਗਾ ਸਾਡਾ ਡਿਨਰ ਹੋ ਜਾਏਗੀਇਹੀ ਚਾਹੀਦਾ।
ਸਹੀ ਗੱਲ ਆ ਬੱਚਿਆਂ ਦਾ ਜੋ ਮਨ ਕਰੇ ਉਹ ਬਣਾ ਲੋ। ਚਾਹੀਦਾ ਹੂੰ‌, ਹੂੰ ਮੈਂ ਵੀ ਕਰਾਂਗੀ ਟਰਾਏ ਨਾ
ਸਪੈਸ਼ਲ ਬਣਾ ਰਹੇ ਨੇ ਅੱਛਿਆ ਜੀ ਅੱਛਾ ਮਤਲਬ ਇਹ ਜੇਕਰ ਅਗਰ ਤੁਸੀਂ ਸਵੇਰੇ ਬਡਨ ਜ਼ਿਆਦਾ ਏ ਜੀ ਕਹਿੰਦੇ ਤੁਸੀਂ ਸਬਜ਼ੀ ਰੋਟੀ ਬਣਾਦੇ ਹੋ ਤੇ ਸਵੇਰੇ ਬ੍ਰੇਕਫਾਸਟ ਬਣਾ ਲੋ ਸਵੇਰੇ ਉੱਠ ਕੇ ਚਿਕਨ ਚਾਹ ਬਣਾਉਂਦੇ ਹੋ ਹਲਕਾ ਜਿਹਾ
ਵੀ ਹੁੰਦਾ ਏ
ਓਨੂ ਦਈ ਨਾਲ ਘੋਲ ਲੋ ਦੲਈ ਨਾਲ ਘੋਲ ਕੇ ਰੱਖ ਛੋੜੋ।
ਹਾਂਜੀ
ਲੱਗੇਗੀ ਏ ਤਾਂ ਉਹਨੂੰ ਥੋੜਾ ਪੇਸਟ ਨੂੰ ਨਾ ਹਲਕਾ ਜਿਹਾ ਪੀ ਲਓ ਮਿਕਸੀ ਚ ਉਹਦੇ ਚ ਪਿਆਜ ਪਾਣਾ ਸ਼ਿਮਲਾ ਮਿਰਚ ਬਾਰੀਕ ਬਾਰੀਕ ਕਟ ਕੇ ਹਰਾ‌ ਧਨੀਆ ਸਵਾਦ ਬੜਾ ਲੱਗਦਾ ਏ ਜੇ ਹਲਕਾ ਨਮਕ ਹਲਕੀ ਕਾਲੀ ਮਿਰਚੀ ਚ ਤੇ ਕਾਲੀ ਮਿਰਚਾਂ ਡਾਲੀ ਜੇ ਹਾਂ ਉਹ ਬੜਾ ਅੱਛਾ ਲੱਗਦਾ ਫੇਰ ਟਰਾਈ ਕਰਕੇ ਦੇਖਿਆ ਜੇ ਤੁਹਾਡੇ ਨਾਲ ਤੁਹਾਡੇ ਨਾਲ ਗੱਲ ਕਰਕੇ ਬਹੁਤ ਅਛ ਸਤਿ ਸ੍ਰੀ ਅਕਾਲ ਜੀ
ਮੈਨੂੰ ਵੀ ਵਧੀਆ ਲੱਗਿਆ। ਸਤਿ ਸ਼੍ਰੀ ਅਕਾਲ ਜੀ ਓਕੇ
ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ